ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਆਕਾਲ ਭਾਜੀ, ਸਤਿ ਸ਼੍ਰੀ ਅਕਾਲ ਹੋਰ, ਠੀਕ-ਠਾਕ ਹੋ ਭਾਜੀ?
ਹਾਂਜੀ। ਵਧੀਆ- ਵਧੀਆ, ਅੱਜ ਕਿੱਥੋਂ ਯਾਦ ਕਰ ਲਏ ਤੁਸੀਂ?
ਹਾਂਜੀ। ਅੱਛਾ- ਅੱਛਾ, ਅੱਛਾ, ਭਾਜੀ।
ਹਾਂ ਬੜੇ ਦਿਨਾਂ ਬਾਅਦ ਯਾਦ ਕੀਤਾ। ਹਾਂਜੀ ਸਭ ਵਧੀਆ। ਮੈਂ ਕਿਹਾ ਬੜੇ ਦਿਨ ਬਾਅਦ ਯਾਦ ਕੀਤਾ।
ਹਾਂਜੀ।
ਮੈਂ ਕਿਹਾ ਬੜੇ ਦਿਨਾਂ ਬਾਅਦ ਯਾਦ ਕੀਤਾ ਤੁਸੀਂ।
ਉਹ ਕੁਛ ਨਹੀਂ ਭਾਜੀ ਤੁਹਾਨੂੰ ਪਤਾ ਤੇ ਆ ਕੰਮ ਕਾਰਾਂ ਵਿੱਚ ਉਲਝੇ ਰਹਿਣੇ ਆ ਭਾਜੀ ਅੱਜ ਕੱਲ੍ਹ।
ਅੱਛਾ ਅੱਛਾ ਕੀ ਕੰਮ ਰਿਹਾ ਤੁਹਾਡਾ।
ਭਾਜੀ ਆਪਾਂ ਉਹਦਾ ਪਿੱਤਲ ਦਾ ਕੰਮ ਕਰੀਦਾ ਜੀ।
ਅੱਛਾ ਪਿੱਤਲ ਦਾ ਠੀਕ ਹੈ, ਠੀਕ ਹੈ। ਠੀਕ ਹੈ ਮਤਲਬ ਬਰਤਨ ਵਗੈਰਾ ਬਣਾਦੇ ਤੁਸੀ
ਕਿ
ਬਰਤਨ ਵਗੈਰਾ, ਬਣਾਉਂਦੇ ਤੁਸੀਂ? ਬਰਤਨ ਪਿੱਤਲ ਦੇ। ਅੱਛਾ- ਅੱਛਾ, ਵਧੀਆ, ਫੇਰ ਤਾਂ।
ਹਾਂਜੀ। ਹੋਰ ਸੁਣਾਓ ਭਾਜੀ, ਤੁਸੀਂ ਕੀ ਕਰਦੇ ਦੇ?
ਕੁਝ ਨਹੀਂ, ਮੈਂ ਉਹ ਕ ਰਿਹਾ ਸੀ। ਪ੍ਰੇਂਟਿੰਗ ਮੈਂ ਖੋਲੀ ਸੀ। ਟੀ ਸ਼ਰਟ ਪ੍ਰੇਂਟਿੰਗ।
ਅੱਛਾ- ਅੱਛਾ, ਤੇ ਵਧੀਆ, ਚੱਲ ਰਿਹਾ ਭਾਜੀ ਕੰਮ?
ਹਾਂਜੀ। ਵਧੀਆ, ਫਸਟ ਕਲਾਸ ਚੱਲ ਰਿਹਾ ਕੰਮ।
ਤੇ ਭਾਜੀ ਮੈਂ ਨਾ, ਉਹ ਪ੍ਰਿੰਟ ਕਰਾਣੀਆਂ ਸੀ। ਤਿੰਨ, ਚਾਰ।
ਅੱਛਾ- ਅੱਛਾ, ਕੋਈ ਨਹੀਂ।
ਇੱਕ ਤੇ ਆਪਣਾ, ਜਿਵੇਂ ਸ਼ਰਟ ਤੇ, ਕਰਾਉਣੀ ਹੀ ਮੈਂ। ਹੋ ਜਾਏਗੀ?
ਹਾਂ- ਹਾਂ, ਕੋਈ ਨਾ, ਕਰਵਾ ਲਓ ਤੁਸੀਂ। ਹਾਂ। ਕੋਈ ਨੀ, ਮੈਂ ਕਰਦਾਂਗਾ।
ਹਾਂਜੀ। ਉਹ ਬੜਾ ਆਪਣਾ, ਫੇਮਸ ਜਿਆ ਹੈਗਾ। ਲੋਗੋ, ਮਤਲਬ ਔ ਲੋਗੋਂ, ਕਹਿ ਰਹੇ ਪ੍ਰਿੰਟ। ਸਪਾਈਸੀ।
ਅੱਛਾ। ਸਪਾਈ ਸੀ, ਠੀਕ ਹੈ। ਅੱਛਾ ਉਹ, ਦੇਖਿਆ ਮੈਂ, ਸਿੰਗਰ ਨੇ ਪਾਈ ਸੀ।
ਹਾਂਜੀ- ਹਾਂਜੀ, ਹਾਂਜੀ, ਭਾਜੀ ਉਹੋ ਜਿਹੀ, ਮੈਂ ਕਰਾਣੀ ਆ, ਮਤਲਬ ਕਰ ਦੋਗੇ। ਤੇ ਕੀ, ਹਿਸਾਬ ਹੈ, ਭਾਜੀ।
ਦੇਖੋ ਮਤਲਬ, ਦੋ ਸੌ, ਰੁਪਇ ਹੈ ਇੱਕ। ਪਿ੍ਂਟ ਦਾ, ਬਾਕੀ ਤੁਹਾਨੂੰ ਡਿਸਕਊਂਟ ਵਗੈਰਾ ਲਗਾ ਦਾਂਗੇ।
ਅੱਛਾ- ਅੱਛਾ, ਭਾਜੀ।
ਹਾਂ।
ਠੀਕ ਹੈ, ਠੀਕ ਹੈ, ਭਾਜੀ।
ਹਾਂਜੀ।
ਮੈਂ ਤੁਹਾਡੇ ਕੋਲ, ਆਪਣਾ ਕੱਲ, ਪਰਸੋਂ ਆ ਜਾਂ।
ਹਾਂ। ਜਦ ਮਰਜ਼ੀ, ਆਓ ਤੁਸੀਂ।
ਠੀਕ ਹੈ, ਠੀਕ ਹੈ, ਭਾਜੀ। ਮੈਂ ਤੁਹਾਨੂੰ ਆ ਜਾਵਾਂਗਾ ਤੇ ਤੁਸੀਂ। ਆਪਣਾ, ਕੀ ਕਹਿੰਦੇ ਨੇ, ਕਿੰਨੇ ਦਿਨ ਤੱਕ ਦੇ ਦੋਗੇ। ਪੰਜ ਟੀਸ਼ਟਾਂ, ਮੈਨੂੰ ਸ਼ਰਟਾਂ ਮਤਲਬ।
ਮਤਲਬ ਤੁਹਾਨੂੰ, ਪੰਜ ਟੀ ਸ਼ਰਟਾਂ, ਦੇ ਦਾਂਗਾ। ਸ਼ਰਟਾ, ਸ਼ਰਟ ਉਹ ਜਾਣਾ ਤੁਹਾਨੂੰ ਤਿੰਨ। ਤਿੰਨ, ਚਾਰ ਦਿਨਾਂ ਚ।
ਅੱਛਾ- ਅੱਛਾ, ਭਾਜੀ। ਹਾਂਜੀ, ਕੋਈ ਗੱਲ ਨਹੀਂ ਭਾਅ ਜੀ। ਤਿੰਨ ਦਿਨ ਚ, ਦੇ, ਦੇਣਾ ਭਾਜੀ, ਅਗਰ ਹੋ ਸਕਿਆ ਤਾਂ।
ਕੋਈ, ਨਹੀਂ ਹੈੈਂ।
ਹ
ਮੈਂ ਕਿਹਾ, ਤਿਨ, ਦਿਨ ਦੇ ਵਿੱਚ- ਵਿੱਚ ਕਰਵਾ ਦਾਂਗਾ।
ਹਾਂਜੀ- ਹਾਂਜੀ, ਦੇ ਦੇਂਦਾ ਭਾਜੀ। ਭਾਜੀ ਹੋਰ ਸੁਣਾਓ, ਤੁਹਾਡਾ ਆਪਣਾ, ਜਿਹੜੇ ਅੱਜ ਕੱਲ ਦੇ ਬੱਚੇ। ਜਿਵੇਂ ਫੋਨ ਵਗੈਰਾ ਚ, ਗੇਮਾਂ ਖੇਡਦੇ ਰਹਿੰਦੇ ਨੇ। ਬਾਹਰ ਨਹੀਂ ਖੇਡਦੇ। ਤੁਹਾਡਾ ਕੀ ਵਿਚਾਰ ਹੈ ਇਹਦੇ ਚ।
ਕੀ ਵਿਚਕਾਰ ਪਤਾ ਹੈ, ਹੀ ਹੈ ਕਿ ਮਤਲਬ ਮਾੜਾ ਹੀ ਹਾਰ ਜਾਣ ਦੱਬਦੇ ਤਾਂ ਪਹਿਲੇ ਹੁੰਦੇ ਸੀ ਸਾਰੇ ਬੱਚੇ ਬਾਹਰ ਜਾਂਦਾ, ਅਸੀਂ ਗਲੀ ਖੇਡ ਲੈਂ ਹੁਣ ਤਾਂ ਫੋਨ ਬੜੇ ਹੁੰਦੇ ਨੇ, ਬਾਹਰ ਨਿਕਲਦੀ ਬੜਾ ਔਖਾ ਨਾ ਗਾਲ ਲੇਣ ਨੂੰ ਤਾਂ,
ਸਹੀ ਗੱਲ ਐ, ਭਾਜੀ ਜਿਵੇਂ ਪਿਛਲੇ ਜਮਾ, ਆਪਨਾ ਥੋੜੇ ਸਾਲਾ ਪਹਿਲੇ, ਪਹਿਲੇ ਦੇ ਮਤਲਬ ਜ਼ਮਾਨੇ ਚ।
ਹਾਂਜੀ, ਹਾਂਜੀ।
ਆਪਣਾ ਸਾਰੇ, ਪੜੋਸੀ ਪੁਛ। ਦੇ ਬੱਚੇ ਇਕੱਠੇ- ਕੁੱਠੇ, ਹੋ ਕੇ, ਆਰਾਮ ਨਾਲ ਖੇਲਦੇ ਸੀ ਭਾਜੀ। ਬਾਹਰ ਅੱਜ ਕੱਲ, ਦੇ ਬੱਚਿਆਂ ਨੂੰ ਇਹਹੀ ਨਹੀਂ, ਪਤਾ ਹੁੰਦਾ। ਉਹਨਾਂ ਦਾ ਪੜੋਸੀ ਹੈ, ਕੌਣ।
ਹਾਂ। ਉਹ ਤਾਂ ਹੈ। ਉਹਨਾਂ ਨੂੰ ਆਪਣੇ ਘਰ।
ਮਤਲਬ, ਉਹ ਹੋ ਚੁੱਕੇ ਨੇ ਲੀਨ। ਪਹਿਲੇ ਫਿਜ਼ੀਕਲ। ਐਕਟੀਵਿਟੀ ਹੁੰਦੀ ਸੀ, ਭਾਜੀ। ਸਰੀਰ ਖੋਲਿਆ ਰਹਿੰਦਾ ਹੈ।
ਹਾਂ। ਸਹੀ ਗੱਲ ਹੈ।
ਅੱਜ ਕੱਲ ਵੇਖ ਲੋ, ਛੋਟੇ- ਛੋਟੇ ਬੱਚਿਆਂ ਨੂੰ, ਦਰਦਾਂ ਹੈ।
ਹੂੰ, ਹਾਂ ਉਹ ਤਿਉਹਾਰ ਗੋਦੇ ਦਰਦੇ ਐ। ਉਹ ਤਾਂ ਫਿਰ ਮਹੀਨੇ ਪਾਸੇ ਬਾਹਰ ਦਾ ਜੰਕ ਫਾਸਟ-ਫੂਸਟ, ਫੂਡ,
ਹਾਂਜੀ ਨੀਰੇ ਸਟਰੀਟ ਫੂਡ ਭਾਜੀ ਸਟਰੀਟ ਫੂਡ ਵੀ ਇਹਨਾਂ ਨੇ ਛੱਡਣੇ ਨੀ ਹੈਗੇ। ਗੰਦੀਆਂ ਆ ਗਈ, ਜਾਂ ਨੇ ਬਹਿ ਕੇ ਗੇਮਾਂ ਫੋਨ ਵੀ ਚਲਾਈ ਜਾਂਦੇ ਨੇ।
ਅੱਖਾ ਸੁੱਖ ਹੈਏ ਭਾਜੀ ਫੇਰ ਇਹਨਾਂ ਦੇ ਤੇ ਅੱਗੇ ਹਨਾ।
ਹਾਂਜੀ-ਹਾਂਜੀ, ਸਹੀ ਗੱਲ ਜੇ ਕੋਈ ਗੱਲ
ਭਾਈ ਮੈਨੂੰ ਪਤਾ ਲੱਗਾ, ਤੁਸੀਂ ਜਿੰਮ ਜਿੰਮ ਸਟਾਰਟ ਕੀਤੀ ਦੀ ਹੈ।
ਹਾਂਜੀ ਮੈਂ ਕੀਤੀ ਮੈਨੂੰ ਹੋ ਗਿਆਵੇ।
ਹਾਂਜੀ,
ਸਾਲ ਹੋਣ ਲੱਗਣ ਨੂੰ,
ਅੱਛਾ-ਅੱਛਾ ਮਤਲਬ ਕੀ ਹਿਸਾਬ ਹੈ, ਮੈਂ ਵੀ ਜੁਆਇਨ ਕਰਨੀ ਸੀ ਜਿਵੇਂ
ਖ਼ਬ ਕੁਛ ਨਹੀਂ ਮਤਲਬ ਪੰਦਰਾਂ ਸੌ ਰਪਏਗੀ ਫੀਸਡੀ,
ਅੱਛਾ-ਅੱਛਾ,
ਹੂੰ, ਜੇ ਅਗਰ ਤੁਸੀਂ ਸਾਲ ਦੀ ਕਰਾਗੇ ਹਾਂ ਹਾਂ, ਕਲੀਨ ਡਾਈਟ ਕਹਦੇ ਐ ਕਦੇ ਕਿ ਅੱਛਾ-ਅੱਛਾ,
ਤੇ ਆਪਣਾ ਕਲੀਨ ਡਾਇਟ ਹੀ ਲੈ ਰਿਹਾ ਮੈਂ ਦੋ ਤਿੰਨ ਮਹੀਨੇ ਹੋ ਗਏ, ਨੇ ਮੈਨੂੰ ਕਾਫੀ ਮਤਲਬ ਵਧੀਆ ਲੱਗ ਰਿਹਾ ਮੈਨੂੰ
ਤੁਸੀਂ ਵਰਕ ਕਰ ਰਹੇ ਹੋ ਕਟਿੰਗ,
ਹਾਂਜੀ,
ਹੈ ਬਲਕ ਕਰ ਰਹੇ ਕਟਿੰਗ ਮਤਲਬ ਕਰਨੀ ਹੈ।
ਭਾਜੀ, ਤੁਹਾਡੀ ਆਵਾਜ਼ ਘੱਟ ਰਹੀ ਹੈ, ਕੀ ਕਹਿ ਰਹੇ ਹੋ ਫਿਰ
ਮੈਂ ਕਿਹਾ ਤੁਸੀਂ ਬਲਕ ਕਰਨੀ ਹੈ, ਕਟਿੰਗ ਕਰਨੀ ਹੈ।
ਭਾਜੀ ਮੈਂ ਬਲਕ ਕਰਦੀ ਹਾਂ ਜੀ,
ਅੱਛਾ-ਅੱਛਾ ਵਲਕ ਠੀਕ,
ਮਤਲਬ ਭਾਜੀ ਮੈਂ ਵੇ ਪ੍ਰੋਟੀਨ ਵੀ ਮਤਲਬ ਲੈਣਾ ਸਟਾਰਟ ਕੀਤਾ, ਮੈਂ ਕਿਹਾ ਮੈਨੂੰ ਕਿਸੇ ਨੇ ਸੁਜੈਸਟ ਕੀਤਾ। ਤਾ ਸੀ ਬਈ ਤੁਸੀਂ ਲਿਆ ਕਰੋ ਨਾਲ,
ਅਤੇ ਉਹ ਤਾਂ, ਤਾਂ ਅਗਰ ਤੁਹਾਡੀ ਮਤਲਬ ਘਰ ਪ੍ਰੋਪਰ ਡਾਇਟ ਨਹੀਂ ਪੂਰੀ ਹੋਗੀ।
ਹਾਂਜੀ, ਨਹੀਂ ਮੇਰੀ ਪ੍ਰੋਪ ਪਰ ਹੋ ਜਾਂਦੀ ਹੈ, ਪਰ ਕਹਿ ਰਹੀ ਬਈ ਕਹਿੰਦੇ ਆਪਣਾ ਹਾਫ ਸੂਪ ਪੀਆ ਕਰੋ, ਕਹਿੰਦੇ ਉਹਦੇ ਨਾਲ ਕੀ ਕਹਿੰਦੇ। ਕਲੀਨ ਸਾਨੂੰ ਇਹ ਮਿਲ ਜਾਂਦਾ ਨਾਲੇ ਪ੍ਰੋਟੀਨ,
ਹਾਂ, ਹਾਂ ਸਹੀ ਗੱਲ।
ਕ ਦਸਕੂ ਜ਼ਰੂਰ ਪਿਆ ਕਰੋ।
ਹਾਂ ਉਹ ਥਿਆ ਪ੍ਰੋਟੀਨ ਦੇ ਹੋ ਜਾਂਦਾ
ਹਾਂਜੀ ਹਾਂਜੀ ਭਾਜੀ ਭਾਜੀ ਪਿੱਛੇ ਤੁਸੀਂ ਮਨੀਕਰਨ ਸਾਹਿਬ ਗਏ ਸੀ।
ਹਾਂਜੀ ਹਾਂਜੀ।
ਤੇ ਆਪਣਾ ਕੀ ਕਹਿੰਦੇ ਨੇ ਉੱਥੇ ਦਾ ਪੁਲ ਜਿਹੜਾ ਟੁੱਟਿਆ ਸੀ ਹੁਣ ਕੀ ਉਹਦੇ ਹਾਲ ਨੇ ਮਤਲਬ
ਛਾ ਨਹੀਂ ਹੋ ਗਿਆ, ਠੀਕ ਕਰਵਾ ਲਿਆ ਸੀਰੇ ਉਹਨਾਂ ਨੇ,
ਮੇਰੇ ਖਿਆਲ ਨਵਾ ਬਣਾਇਆ ਸੀ, ਬਿਲਕੁਲ ਹੀ ਅਲਗ ਜਾ ਮਤਲਬ
ਹਾਂ ਮਤਲਬ ਪਛਾ ਨਹੀਂ ਉਹ ਈ ਸ਼ਾਇਦ ਮਰੇ ਖਿਆਰੇ ਰਿਪੇਅਰ ਕੀਤਾ, ਸ਼ਾਇਦ ਨਵਾਂ ਬਣਇਆਆ ਮੈਂ ਧਿਆਨ ਹੀ ਦਿੱਤਾ, ਇੰਨਾ ਵੈਸੇ ਵੈਸੇ ਤਾਂ ਮਤਲਬ ਠੀਕ ਕਰਤਾ ਉਹਨਾਂ ਨੇ
ਅੱਛਾ, ਅੱਛਾ, ਅੱਛਾ,
ਹਾਂ ਸੰਗਤਾਂ ਤਾਂ ਬਹੁਤ ਆਉਂਦੀ ਹੈ।
ਉੱਥੇ ਭਾਜੀ ਮਤਲਬ, ਅੰਦਰੋਂ ਹੀ ਗਰਮ ਪਾਣੀ ਨਿਕਲਦਾ ਨਾ ਜਮੀਨ ਦੇ ਅੰਦਰੋਂ ਹੀ ਮਤਲਬ ਆਪ
ਹਾਂਜੀ, ਹਾਂਜੀ ਉਹ ਉਬ ਓਬਲਦਾ ਪਾਣੀ ਨਿਕਲਦਾ ਜਿਆਦਾ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਲੰਗਰ ਲਾਇਆ ਸੀ।
ਮੈਂ ਉਹਨਾਂ ਮੈਨੂੰ ਦੱਸਿਆ ਸੀ ਬੜਾ ਸੋਹਣਾ ਇਤਿਹਾਸ ਸੀ ਉੱਥੇ ਦਾ ਵੀ।
ਹਾਂ ਹਾਂਜੀ।
ਮੈਂ ਵੀ ਹੋ ਕੇ ਆਇਆ ਸੀ ਯਾਰ ਪਿੱਛੇ ਆਪਣਾ ਦਰਬਾਰ ਸਾਹਿਬ ਹੋ ਕੇ ਆਇਆ ਸੀ ਉੱਥੇ ਵੀ ਉਹ ਬੜੇ ਗੁਰਦੁਆਰਾ ਸਾਹਿਬ ਆਪਣਾ ਮਤਲਬ ਹੋ ਕੇ ਆਏ ਆ। ਉੱਥੇ ਵੀ ਮੈਂ ਕਿਹਾ ਆਪਾਂ ਬੜੇ ਗੁਰਦੁਆਰਾ ਸਾਹਿਬ ਹੋ ਕੇ ਆਏ ਆ। ਦਰਬਾਰ ਸਾਹਿਬ ਗਏ ਸੀ ਆਪਾਂ।
ਅੱਛਾ ਜੀ ਠੀਕ ਹੈ ਕਦੋਂ।
ਇਹ ਆਪਣਾ ਛੁੱਟੀਆਂ ਚ ਹੀ ਗਏ ਸੀ ਭਾਜੀ ਆਪਣਾ ਥੋੜ੍ਹੀ ਦਸ ਪੰਦਰਾਂ ਦਿਨ। ਲਗ ਗਏ।
ਅੱਛਾ, ਅੱਛਾ, ਅੱਛਾ ਕੀ ਇਕੱਲੇ ਗਏ ਸੀ ਘਰਦਿਆਂ ਨਾਲੇ।
ਨਹੀਂ ਭਾਜੀ ਯਾਰ ਗਏ ਸੀ ਮੇਰੇ ਨਾਲ ਮਤਲਬ ਦੋਸਤ ਨੇ ਨਾ ਪਾਰਟੀ
ਠੀਕ ਹੈ ਠੀਕ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ।
ਹਾਂਜੀ ਤਾਂ ਕਰਕੇ ਆਪਾਂ ਗਏ ਤੇ ਉੱਥੇ ਗੁਰਦੁਆਰਾ ਸਾਹਿਬ ਕਾਫੀ ਗੁਰਦੁਆਰਾ ਸਾਹਿਬ ਹੋਏ ਹਾਂ ਆਪਾਂ ਮਤਲਬ। ਦਰਬਾਰ ਸਾਹਿਬ ਤੇ ਹੋ ਗਿਆ ਜਿਵੇਂ ਨਾਲ ਸ਼ਹੀਦਾ ਸਾਹਿਬ ਹੋ ਗਏ ਨਾਲ ਬਾਬਾ ਅਟੱਲ ਰਾਏ ਜੀ ਹੋ ਗਏ ਨਾ ਸਨ ਸਾਹਿਬ ਹੋ ਗਏ।
ਹਾਂ ਬਹੁਤ ਗੁਰਦੁਆਰੇ ਨੇ ਉਥੇ ਤਾਂ।
ਹਾਂਜੀ ਉੱਥੇ ਭਾਜੀ ਗੁਰੂ ਦੀ ਨਗਰੀ ਤਾਂ ਹੀ ਨਾਮ ਦਿੱਤਾ ਦਾ।
ਹੈ।
ਮੈਂ ਕਿਹਾ ਮੈਂ ਕਿਹਾ ਤਹੀ ਉੱਥੇ ਦੀ ਗੁਰੂ ਕੀ ਗੁਰ ਕੀ ਨਗਰੀ ਦਿੱਤਾ ਨਾ ਭਾਜੀ ਨਾਮ।
ਹਾਂਜੀ ਹਾਂਜੀ ਜੀ ਹਾਂਜੀ।
ਹਾਂਜੀ ਹੋਰ ਭਾਜੀ ਗਰਮੀ ਬੜੀ ਹੋ ਗਈ ਹੈ ਪਰ ਜੋ ਵੀ ਹੈ।
ਹਾਂ ਗਰਮੀ ਤਾਂ ਬਹੁਤ ਹੋ ਗਈ ਹੈ ਪੱਖੇ ਦੀ ਹਵਾ ਲੱਗਦੀ ਏਸੀ ਤੋਂ ਬਿਨਾਂ ਰੁਕਿਆ ਨਹੀਂ ਜਾਂਦਾ ਹਾਂ ਉਹ ਤਾਂ ਹੈ ਬੋਤ
ਨਾਲ ਭਾਜੀ ਪੇੜ ਜਿੰਨੇ ਹੋ ਸਕੇ ਲਗਾਉਣੇ ਚਾਹੀਦੇ ਨੇ ਲੋਕਾਂ ਨੂੰ।
ਹਾਂਜੀ ਓ ਤਾ ਕੱਟੀ ਜਾ ਰਹੇ ਨੇ ਕਿੱਥੇ ਲਗਾ ਰਹੇ ਨੇ।
ਹਾਂਜੀ ਭਾਜੀ ਤੇ ਆਪਣਾ ਕੀ ਕਹਿੰਦੇ ਨੇ ਤੁਸੀਂ ਕਿੰਨੇ ਕੁ ਲੀਟਰ ਪਾਣੀ ਪੀ ਲੈਂਦੇ ਹੋ ਮਤਲਬ।
ਤਾਂ ਵੈਸੇ ਤਾਂ ਪੀ ਲੈਂਦਾ ਮੈਂ ਪੰਜ-ਚਾਰ ਲੀਟਰ ਪਾਣੀ ਦਿੱਤੇ ਇੱਕ ਦਿਨ 'ਚ। ਹਾਂਜੀ।
ਮੈਂ ਵੀ ਭਾਜੀ ਇੰਨਾ ਹੀ ਪੀਂਨਾ ਮੈਂ ਛੇ ਲੀਟਰ ਪੀਦਾ ਛੇ
ਅਛਾ ਜੀ ਠੀਕ ਹੈ ਠੀਕ ਹੈ ਵਧੀਆ ਵਧੀਆ।
ਹਾਂਜੀ ਭਾਜੀ।
ਹਾਂ ਹੋਰ ਤੁਸੀਂ ਮੈਂ ਸੁਣਿਆ ਹਜ਼ੂਰ ਸਾਹਿਬ ਗਏ ਸੀ।
ਹਾਂਜੀ ਭਾਜੀ ਆਪਾਂ ਹਜ਼ੂਰ ਸਾਹਿਬ ਗਏ ਸੀ ਮਤਲਬ ਬਹੁਤ ਸੋਹਣਾ ਟਰਿਪ ਰਿਹਾ ਸਾਡਾ ਉੱਥੇ ਦਾ।
ਅੱਛਾ ਜੀ ਘਰਦਿਆਂ ਨਾਲ।
ਹਾਂਜੀ ਹਾਂਜੀ ਭਾਜੀ ਮੈਂ ਘਰਦਿਆਂ ਨਾਲ ਗਿਆ ਸੀ।
ਅੱਛਾ।
ਹਾਂਜੀ ਭਾਜੀ।
ਵਧੀਆ ਵਧੀਆ ਕੀਤੇ ਮਤਲਬ ਬਾਏਪਲੇਨ ਜਾਂ ਫਿਰ
ਬਾਏ ਟ੍ਰੇਨ ਗਿਆ ਸੀ ਉੱਥੇ ਮਤਲਬ ਉੱਥੇ ਟ੍ਰੇਨ ਚੱਲਦੀ ਬੜੀ ਸੋਹਣੀ ਟ੍ਰੇਨ ਨੀਟ ਐਂਡ ਕਲੀਨ।
ਕੀ ਨਾਮ।
ਨੀਟ ਐਂਡ
ਨੀਟ ਐਂਡ ਕਲੀਨ ਨਾਮ ਏ ਸੱਚਖੰਡ ਐਕਸਪ੍ਰੈਸ ਠੀਕ ਏ ਠੀਕ ਏ। ਤੇ ਕਿੰਨੀ ਦੇਰ ਚ ਪਹੁੰਚਾ ਦਿੰਦੀ ਹੈ।
ਭਾਜੀ ਡੇਢ ਕੁ ਦਿਨ ਲੱਗ ਜਾਂਦਾ ਡੇਢ ਦੋ ਦਿਨ।
ਅੱਛਾ ਅੱਛਾ।
ਹਾਂਜੀ ਭਾਜੀ
ਦੇੀ ਗ ਤੇੀ ਜ।
ਮਤਲਬ ਕਾਫੀ ਅੱਛੀ ਰਹੀ ਹੈ ਮਤਲਬ ਟਰਿਪ ਮਜ਼ਾ ਆਇਆ ਮਤਲਬ ਕਾਫੀ ਵਧੀਆ ਦਰਸ਼ਨ ਆ ਨਾ। ਦਰਸ਼ਨ ਕਾਫ਼ੀ ਵਧੀਆ ਨੇ ਮੈਂ ਕਿਹਾ ਕਿਹਾ।
ਅੱਛਾ ਅੱਛਾ ਮੈ ਕਿਹਾ ਕਿੰਨ ਕੁ ਦਿਨ ਲਾਏ ਤੁਸੀਂ?
ਭਾਜੀ ਸਾਨੂੰ ਹਫ਼ਤਾ ਮਤਲਬ ਬਣ ਕੇ ਚੱਲੋ ਅਗਰ ਤੁਸੀਂ ਉੱਥੇ ਜਾਣਾ ਨਾ ਹੇ ਸ ਹਫ਼ਤਾ ਲੱਗ ਹੀ ਲੱਗਣਾ ਤੁਹਾਡਾ ਜੋ ਮਰਜ਼ੀ ਹੋ ਜਾਹਾ।
ਅੱਛਾ।
ਹਾਂਜੀ ਭਾਅਜੀ।
ਮੇਰਾ ਕੀ ਹੈ। ਚਲੋ ਵਧੀਆ ਵਧੀਆ।
ਅੱਛਾ।
ਅਤੇ ਆਪਣਾ ਕੀ ਹੋਟਲ ਵਗੈਰਾ ਅਤੇ ਤੁਹਾਨੂੰ ਫਰੀ ਮਿਲੇ ਸੀ ਜਾਂ ਫਿਰ ਪੈਸੇ ਮਿਲ ਨਹੀਂ ਫਰੀਜ਼ਚ ਹੁੰਦੇ ਨਹੀਂ ਜਿਵੇਂ ਦਰਬਾਰ ਸਾਹਿਬ ਮਿਲ ਜਾਂਦੇ ਨਾ ਸਰਾਂ ਵਗੈਰਾ।
ਹਾਂਜੀ ਹਾਂਜੀ।
ਉੱਥੇ ਨਾ ਰੂਮ ਮਿਲ ਜਾਂਦੇ ਨੇ ਤੁਹਾਨੂੰ ਮਤਲਬ ਤੁਸੀਂ ਆਰਾਮ ਨਾਲ ਰੂਮ ਵਗੈਰਾ ਤੁਹਾਨੂੰ ਸਸਤੇ ਦੇ ਦਿੰਦੇ ਨੇ। ਤੁਸੀਂ ਉੱਥੇ ਰਾਮ ਲਲਾ ਲਓ।
ਅੱਛਾ।
ਹਾਂਜੀ ਭਾਜੀ।
ਠੀਕ ਹੈ ਅਤੇ ਫਰੀ ਹੁੰਦੇ ਨੇ ਜਾਂ ਫਿਰ
ਨਹੀਂ ਨਹੀਂ ਭਾਜੀ ਥੋੜੇ ਬਹੁਤੇ ਲੈਂਦੇ ਨੇ ਪੰਜ ਸੌ ਰੁਪਇਆ ਲੈ ਲੈਂਦੇ ਨੇ।
ਅੱਛਾ ਏ ਸੀ ਜਾਂ ਨਾਨ ਏ ਸੀ ਅੱਛਾ ਵਿੱਥ ਏ ਸੀ ਠੀਕ ਹੈ ਠੀਕ ਹੈ।
ਭਾਜੀ ਮੈਂ ਤੂੰਹਾਨੂੰ ਥੋੜ੍ਹੀਰ ਚ ਕੋਾਲ ਬੈਕ ਕਰਾਂ ਮੈਨੂੰ ਨਾ ਪਿੱਛੋਂ ਫੋਨ ਆਉਂਦੇ ਵੇਖਾਂ। ਕੰਮ ਆ ਗਿਆ ਸੀ।
ਹਾਂ ਕੋਈ ਨਹੀਂ ਕੋਈ ਨਹੀਂ।
ਹਾਂਜੀ ਹਾਂਜੀ ਕਰਦਾ ਭਾਅ ਜੀ ਮੈਂ।
ਠੀਕ ਹੈ ਜੀ।
ਤਾਂ ਇਹ